ਸਸ਼ੀਕਾਲ ਜੀ।
ਸਾਸ਼ੀਕਾਲ ਜੀ, ਹੋਰ ਕੀ ਹਾਲ- ਚਾਲ?
ਹਾਂਜੀ, ਬਹੁਤ ਵਧੀਆ ਜੀ। ਹੋਰ ਤੁਸੀਂ ਸੁਣਾਓ?
ਅਸੀਂ ਵਧੀਆ।
ਹੋਰ, ਘਰ ਪਰਿਵਾਰ ਸਭ ਕਿਸ ਤਰ੍ਹਾਂ?
ਸਭ ਵਧੀਆ, ਬਹੁਤ ਵਧੀਆ, ਵਾਏਗੁਰੂ ਜੀ ਦੀ ਮੇਅਰ ਐ।
ਚਲੋ ਵਦੀਐ, ਹੋਰ ਸੁਣਾਓ ਕੀ ਕਰ ਰਏ ਸੀਗੇ?
ਬਸ, ਗੁਰਦੁਆਰੇ ਅਸਤੇ ਟੈਮ ਤਾਂ ਹੋਗਿਆ।
ਗੁਰਦੁਆਰੇ ਜਾਨੈ ਹੁਨ, ਗੁਰਦੁਆਰੇ ਜਾਨੈ?
ਹਾਂ, ਸਾਵਨ ਚੱਲਦਾ ਪਿਆ ਨਾ।
ਅੱਛਾ, ਤੇ ਸਾਵਨ ਦੇ ਵਿੱਚ ਮਤਲਬ ਰੋਜ਼ ਜਾਂਦੇ ਓ ਗੁਰਦੁਆਰੇ?
ਹਾਂ ਸੰਗਰਾਂਦ ਤੇ, ਸਵੇਰੇ ਤੇ ਜੋ ਨਿਤਨਮ ਹੁੰਦੈ ਓ ਤੇ ਹੁੰਦੈ। ਫੇਰ ਸਾਵਨ ਏਚ ਤੇ ਹਾਂ ਸਵਾ ਮਈਨਾ, ਲੇਡੀਜ਼ ਹਾਂ ਸੰਗਤ
ਅੱਛਾ! ਤੇ ਤੁਆਡੇ ਮਤਲਬ ਸਾਵਨ ਦੇ ਵਿੱਚ ਚ ਚਿੱਲੀਆ ਲੱਗਦੈ?
ਚਿੱਲੀਆਂ ਕਰਨੇ ਆ ਪੂਰਾ ਹਾਂ, ਸਵਾ ਮਈਨਾ ਕਰਨੇ ਆ।
ਅੱਛਾ, ਸਾਵਨ ਵਿੱਚ ਕਰਦੇ ਓ।
ਹਾਂਜੀ ਹਾਂ, ਇੱਥੇ ਅਸੀਂ ਸਾਵਨ ਨੂੰ ਕਰਨੇ ਆ।
ਅੱਛਾ, ਸਾਡੇ ਇੱਧਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਵੀ ਹੁੰਦੈ ਤਾਂ ਗੁਰਪੁਰਬ ਤੇ ਸਾਡੇ ਇੱਥੇ ਤਾਂ ਕਰਦੇ ਨੇ ਚਿਲੀਆਂ।
ਹਾਂ, ਤੁਆਡੇ ਉੱਥੇ ਚਿਲੀਆਂ ਓ ਗੁਰ ਅਰਜਨ ਦੇਵ ਜੀ ਹਾਂ, ਸਾਡੇ ਸਾਵਨ ਜਾਦਾ ਕਰਦੇ ਨੇ।
ਹਾਂਜੀ, ਤੇ ਸਾਡੇ ਇੱਧਰ ਤੇ ਹਾਂਜੀ, ਸਾਡੇ ਇੱਧਰ ਤੇ ਇਸ ਤਰ੍ਹਾਂ ਹੁੰਦਾ ਨਾ ਬਈ ਚਿਲੀਆਂ ਲੱਗਦਾ ਤੇ ਤਿੰਨ ਤੋਂ ਪੰਜ ਪੈਲੇ ਸੁਖਮਨੀ ਸੈਬ ਦਾ ਪਾਠ ਹੁੰਦਾ ਏ ਫੇਰ ਸ਼ਬਦ ਕੀਰਤਨ ਹੁੰਦੇ ਨੇ,
ਹਾਂ ਇੱਥੇ ਵੀ ਸਾ -ਅਸੀਂ ਵੀ ਇੰਜ ਕਰਨੇ ਆ, ਹਾਂ। ਇੱਥੇ ਈ ਪ -ਪਾਠ ਈ ਹੁੰਦਾ, ਸੁਕਮਨੀ ਸੈਬ ਪਾਠ ਹੁੰਦਾ ਐ। ਹਾਂ, ਫਿਰ ਸ਼ਬਦ, ਚੌਪਾਈ ਸੈਬ ਹੋ ਗਈ, ਅਨੰਦ ਸੈਬ। ਫੇਰ ਸੰਗਤ ਆਂਦੀ ਏ ਤੇ ਤਾਂ ਕੜਾ ਪ੍ਰਸ਼ਾਦ ਦੇਗ। ਫਿਰ ਡੇਲੀ ਕੋਈ ਨਾ ਕੋਈ ਪ੍ਰਸ਼ਾਦ ਆਦੈ, ਵਾਰੀ ਵਾਰ। ਹਾਂ- ਹਾਂ। ਵਾਰੀ ਵਾਰ ਹਾਂ ਫਿਰ ਇਸ ਤਾਂ ਕੱਠਾ ਆ ਜਾਂਦਾ ਤੇ ਫੇਰ ਸਮਝ ਨੀ ਆਦੀ ਨਾ ਫੇਰ। ਫਿਰ ਡੇਲੀ ਦਾ ਹੋ ਜਾਂਦੈ, ਹਾਂ ਫਿ ਡੇਲੀ ਹੋ ਜਾਂਦੈ ਸੰਗਤ ਬੋਤ, ਸੰਗਤ ਬੜੀ ਆਂਦੀ ਏ। ਫਿਰ ਏਕ ਛੋਟਾ ਲੰਗਰ ਹੋ ਜਾਂਦੈ, ਏਕ ਛੋਟਾ ਲੰਗਰ ਈ ਹੋ ਜਾਂਦੈ ਇੱਕ ਕਿਸਮ ਦਾ।
ਹਾਂ ਸਹੀ। ਤੇ ਫੇਰ ਤੁਸੀਂ ਓ ਵੀ ਕਰਦੇ ਜੇ ਜਿਸ ਤਰ੍ਹਾਂ ਬਈ ਮੱਧ ਦਾ ਵੀ ਭੋਗ ਪਾਂਦੇ ਨੇ ਪੈਲੇ, ਇਸ ਤਰ੍ਹਾਂ ਵੀ ਕਰਦੇ ਓ? ਕੀ ਸਿਰਫ ਚਿੱੱਲੀਆ ਹੀ ਲੱਗਦੈ ਪੂਰਾ? ਅੱਛਾ ਅੱਛਾ, ਮਤਲਬ ਪੂਰਾ ਅੱਛਾ, ਪੂਰੇ ਚਾਲੀ ਦਿਨ ਬਾਦ ਈ ਕਰਦੇ ਓ ਤੁਸੀ।
ਦਿਨ ਬਾਦ ਹਾਂ ਓਹ ਫਿਰ ਬਸਾ ਤੋਂ ਫਿਰ ਬਾਦ ਇਚ ਭੋਪ ਪਾਣ ਆ ਜੀ ਦੈ ਹੁੰਦੈ ਅਠਾਏ ਅਠਾਈ ਤਰੀ ਪੋ ਪਾਣੇ ਆਂ ਫਿਰ ਤਾਂ ਅਸੀਂ ਅਖੰਡ ਪਾਠ ਰਖਵਾਣੇ ਆਂ।
ਅੱਛਾ, ਅੱਛਾ। ਚਲੋ ਵਧੀਐ। ਚਲੋ ਐਹ ਵੀ ਦੇਖੋ ਇੱਕ ਚਲੋ ਇੱਕ ਬਾਨਾ ਈ ਸਮਝ ਲੋ, ਕੁੱਛ ਵੀ ਗੁਰੂ ਘਰ ਨਾਲ ਜੁੜਨ ਲਈ ਤੇ, ਹਾਂ। ਇਸੀ ਬਹਾਣੇ ਨਾ ਉਦਮ ਆ ਜਾਂਦੈ। ਵੈਸੇ
ਹਾਂ, ਸਭ ਨੂੰ। ਏੰਜ ਕੋਈ ਜਾਂਦਾ ਨੀ ਰੋਜ਼ ਪਾਠ ਕਰਨ ਓਥ ਗੁਰਦੁਆਰੇ। ਐਸਾ ਕਿ ਸੰਗਤ ਨਾਲ ਮਨ ਕਰਦੈ ਚੱਲੋ, ਹਾਂ।
ਸਹੀ ਐ ਸਹੀ ਐ, ਚਲੋ ਕਿਸੀ ਬਹਾਨੇ ਸਹੀ। ਗੁਰੂ ਗੁਰੂ ਘਰ ਨਾਲ ਤੇ ਜੁੜਨਾ ਈ ਐ।
ਹਾਂ ਸਹੀ ਏ, ਹੁਣ ਤੇ ਘਾਰ ਐਵੇ ਈ ਟਾਈਮ ਨਿਕਲ ਜਾਂਦੈ, ਕੰਮ ਕਾਰ ਸਾਰਾ ਦਿਨ ਇੰਜ ਨਿਕਲ ਗੇੜ ਜਾਂਦੈ।
ਹਾਂਜੀ, ਹਾਂਜੀ। ਓਅ ਓਹੀ ਨਾ ਪਤਾ ਐ ਨਾ ਕਿ ਹੁਣ ਅਸੀਂ ਜਾਣਾ ਈ ਜਾਣੈ।
ਅ ਨਹੀਂ ਏ, ਜਾਣਾ ਈ ਜਾਨਾ ਐ ਤੇ ਫੇਰ ਬਾਬਾ ਜੀ ਆਪੇ ਉਦਮ ਦੇ
ਧੀਐ, ਦੇੰਦੇ ਨੇ ਸਹੀ ਗੱਲ ਐ ਤੇ ਫੇਰ
ਬੁਲਾਂਦੇਣ
ਹਾਂਜੀ, ਹਾਂਜੀ। ਬਿਲਕੁਲ-ਬਿਲਕੁਲ ਤੇ ਫੇਰ ਤੁਸੀਂ ਪੂਰੇ ਹਾਂ, ਵਧੀਆ ਐ ਨਾ ਬੱਚਿਆਂਣ ਤੇ ਬੌਤ ਜ਼ਰੂਰੀ ਏ ਜੁੜਨਾ।
ਬੱਚੇ ਤੇ ਬੌਤ ਆਂਦੇ ਨੇ ਛੋਟੇ-ਛੋਟੇ ਕੁੜੀਆਂ ਬੌਤ ਆੰਦੀਆਂ ਨੇ ਬੜਾ ਓਹਨਾ ਮਨ ਲੱਗਦਾ ਐ ਕਿ ਹਾਰ ਰੋਣਕ ਵੇਖਣ ਨੂੰ ਮਿਲਦੀ ਸਾਨੂੰ।
ਸਿਮਰਨ ਕਰਦੇ ਨੇ ਨਾਲ, ਸਿਮਰਨ ਕਰਦੇ ਨੇ ਛੈਣੇ ਵਜਾਂਦੇ ਨੇ। ਹਾਂ, ਬੱਚਿਆਂ ਆਸਤੇ ਇਕ ਰੋਣ ਮੈ ਸਰ ਰੌਣਕ ਲੱਗ ਗਈ ਬੱਚਿਆਂ ਆਸਤੇ ਤੇ।
ਹਾਂ, ਸਹੀ ਗੱਲ ਐ। ਤੇ ਫੇਰ ਤੁਸੀਂ ਪੂਰੇ ਤਿੰਨ ਵਜੇ ਚਲੇ ਜਾਂਦੇ ਓ?
ਹਾਂ, ਕਈ ਤਿੰਨ ਵਜੇ ਕਦੀ ਪਰ ਟਾਈਮ ਲੇਖਦੇਣ ਕਈ ਨੀ ਮਿਲਦਾ। ਕਦੀ ਨੀ।
ਅੱਛਾ ਤੇ ਫੇਰ ਪਾਠ ਜਿਸ ਤਰ੍ਹਾਂ ਰੈਹ ਜਾਂਦੈ।
ਕਰ ਲੈਂਣੇ ਆਂ, ਫਿਰ ਬਾਦ ਚ ਕਰ ਲੈਂਣ ਥੋੜ ਰੈਹ ਵੀ ਜਾਏ ਥੋੜਾ ਬਾਦ ਚ ਕਰ ਲੈਣੇ ਆਂ ਕਾਰ ਆ ਕਰ ਲੈਣੇ ਆਂ।
ਅੱਛਾ ਅੱਛਾ, ਚਲੋ ਵਧੀਐ।
ਮੈਂ ਹਾਲ ਜਾਂਣੇ ਆ ਕਦੀ ਚਾਲੂ ਹੋ ਵੀ ਜਾਂਦੈ। ਫੇਰ ਅਗੋਂ ਦੀ ਆ। ਥੋਂ ਰੈਹ ਜਾਂਦੈ ਜਿੰਨੇ ਅਸ਼ਟਪਦੀਆ ਰੈ ਜਾਂਦੀਐਂ ਸ਼ੁਰੂਆਤ ਦੀਆਂ, ਓਹ ਫੇਰ ਬੱਸ ਕਰ ਲਈਦੀਐਂ ਘਰ ਆ ਕੇ।
ਅੱਛਾ, ਚਲੋ ਸਹੀ ਏ ਨਾ। ਨਹੀਂ ਨਿਕਲ ਪਾੰਦਾ। ਦੇਖੋ ਓੰਝ ਕੋਈ ਅ ਹਾਂ। ਓੰਝ ਕੋਈ ਤੁਆਨੂੰ ਕਏ ਕਿ ਸੁਖਮਨੀ ਸੈਬ ਦਾ ਪਾਠ ਰੋਜ਼ ਕਰਨੈ, ਅਸੀਂ ਕਈ ਵਾਰੀ ਕਰ ਜਣੈ ਚਲੋ ਕੋਈ ਨੀ ਅੱਜ ਨੀ ਕਲ ਕਰ ਲਾਂਗੇ। ਹੋਣ ਐਹ ਨਾ ਕਿ ਚਲੀਆ ਲੱਗਾ ਦਾ ਤੇ ਕਰਨਾ ਹੀ ਕਰਨਾ ਐ।
ਕਰਨਾ ਤੇ ਓਹ ਕਰਨਾ ਹੀ ਕਰਨਾ ਬੰਦੇ ਨੇ। ਹੋਰ ਇਸੇ ਬਾਨੇ ਹੋ ਜਾਂਦਾ ਹੈ, ਹਾਂ, ਹਾਂ ਨਹੀਂ ਸੋਚਦੇ ਰਹਿੰਦਾ ਵੇ। ਸੋਚਦਾ ਹੀ ਰਹਿੰਦਾ ਹੁੰਨੇ ਕਰਨੇਿਆ ਹੁੰਨੇ ਕਰਨੇ ਆ ਉਹ ਤੇ ਹੋ ਹੀ ਹਾਂ ਸੰਗਤ ਇਹ ਚ ਮਿਲ ਜਾ ਕਾਰ ਤੇ ਕਹਿੰਦੇ, ਹੋਰ ਸਭ ਤੋਂ ਜ਼ਿਆਦਾ ਲਾਭ ਐ।
ਸਹੀ ਗੱਲ ਹੈ, ਬਿਲਕੁਲ ਸਹੀ ਹੈ। ਸਹੀ ਬਿਲਕੁਲ ਸਹੀ ਗੱਲ ਹੈ। ਹਮ ਬਿਲਕੁਲ ਸਹੀ ਕਿਯਾ ਹੈ। ਤੇ ਤੁਹਾਡੇ ਮੌਸਮ ਕਿਸ ਤਰ੍ਹਾਂ ਦਾ ਏ?
ਮੋਸਮ ਮੀਡੀਅਮ ਹੀ ਹੈ। ਨਾ ਇੰਨੀ ਗਰਮੀ ਹੈ, ਨਾ ਬਰਸਾਤ ਅਜੇ ਬਰਸਾਤ ਹੋ ਨੀ ਰਹੀ ਅੱਠ ਦਿਨ ਪਹਿਲੇ ਹੋਈ ਸੀ। ਉਸ ਤੋਂ ਬਾਅਦ ਬਿਲਕੁਲ ਹੀ ਨੀ ਹੋ ਰਹੀ ਹੁਣ ਤੇ।
ਤੇ ਵੈਸੇ ਤੁਹਾਡੇ ਇੱਧਰ ਦੇ ਸਾਵਨ ਦੇ ਵਿੱਚ ਬਹੁਤ ਬਾਰਿਸ਼ਾਂ ਹੁੰਦੀਆਂ ਨੇ ਨਾ।
ਸਾਵਣ ਦੇ ਸ਼ਬਦ ਲੱਗਣਗੇ ਰੋਜ਼, ਤੇ ਬਾਬਾ ਜੀ ਮੇਰ ਕਰਨਗੇ, ਤੇ ਸ਼ਬਦ ਲਾਣੇ ਹਾ ਨਾ ਸਾਵਣ ਦੀ ਲਾਦੇ ਹਾਂ ਜ਼ਿਆ ਆ।
ਹਾਂ, ਉਹੀ ਨਾ ਤੁਹਾਡੇ ਤੇ ਵੈਸੇ ਬਹੁਤ ਹੁੰਦੀ ਹੈ ਬਾਰਿਸ਼ਾਂ।
ਹਾਂ ਸਾਡੇ ਇੱਥੇ ਅਜਕੀ ਬੜੀ ਘੱਟ ਹੈਗੀ ਹੈ। ਹਾਂਜੀ ਆਏ ਹੋ ਸਕਦਾ ਹੁਣੇ ਚਾਲੂ ਹੋ ਗਏ ਤੇ ਫੇਰ ਆਠ ਦਿਨ ਛੁੱਟੀ।
ਹਾਂ ਤੇ ਤੁਹਾਡੇ ਤੇ ਵੈਸੇ ਮੌਨਸੂਨ ਜਲਦੀ ਆ ਜਾਂਦਾ ਹੈ ਨਾ।
ਹਾਂ।
ਇਸ ਵਾਰੀ ਨਹੀਂ ਆਇਆ।
ਇਸ ਵਾਰੀ ਵੀ ਨਹੀਂ ਆਇਆ।
ਅੱਛਾ, ਅੱਛਾ ਚਲੋ ਹੋਰ ਫੇਰ? ਕੀ ਬਣਾਉਂਦੇ ਹੋ ਸਾਵਣ ਦੇ ਵਿੱਚ ਕੋਈ ਸਪੈਸ਼ਲ ਕੁਛ ਬਣਾਉਂਦੇ ਹੋ?
ਸਪੈਸ਼ਲ ਬਹੁਤ ਕੁਛ ਬਣਦਾ ਹੈ, ਬਹੁਤ ਕੁਛ ਬਣਦਾ ਹੈ। ਕਦੀ ਇੱਕ ਸਮੋਸੇ ਰੈਡੀਮੇਡ ਮੰਗਵਾ ਲੈਂਦੇ ਜੋ ਘਰ ਨਹੀਂ ਬਣਾਉਂਦੇ। ਬਰੈਡ ਪਕੌੜੇ ਹੋ ਗਏ, ਹਾਂ ਕਈ ਵਾਰ ਪੂੜੇ ਆਉਂਦੇ ਨੇ ਪੂੜੇ ਬਰਸਾਤ ਹੁੰਂਦੀ ਤੇ ਪੂੜੇ ਵੀ ਆ ਹਾਂ ਮਾਲ ਪੂਲ ਬਣਾ ਕਰ ਉਹ ਲੈ ਕੇ ਆਉਂਦੇ ਨੇ ਸੰਗਤ? ਇਡਲੀ ਹਾਂ ਇਡਲੀ ਸਾਂਬਰ।
ਅੱਛਾ ਜੀ, ਮਤਲਬ ਫੇਰ ਲੰਗਰ ਹੀ ਲੰਗਰ ਹੀ ਹੋ ਗਿਆ ਇਡਲੀ ਸਾਂਬਰ। ਔਰ ਵਗੈਰਾ ਵੀ ਚੀਜ਼ਾਂ ਹੋਣਗਆਂ ਇੱਥੇ।
ਹਾਂ ਸੰਗਤ ਨੂੰ ਰੋਜ਼ ਇੱਕ ਨਯਾ, ਨਯਾ ਲੰਗਰ ਮਿਲਦਾ ਪਿਆ। ਉਹ ਬੱਚੇ ਇੱਥੇ ਤਾਂ ਹੀ ਤੇ ਬੱਚੇ ਆਉਂਦੇ ਨੇ ਬੱਚਿਆਂ ਨੂੰ ਅੱਛਾ ਲੱਗਦਾ ਹੈ।
ਤੇ ਉਹੀ ਨਾ ਚਲੋ ਭਾਵੇਂ ਇੱਕ ਲਾਲਚ ਹੀ ਸਮਝ ਲੋਓ ਬੱਚਿਆਂ ਨੂੰ ਖਾਣ ਦਾ ਚਲੋ ਕੋਈ ਭਈ ਕੁਛ ਪ੍ਰਸ਼ਾਦ ਦੇ ਤੌਰ ਤੇ ਮਿਲੇਗਾ
ਅ ਕਈ ਲੰਗਰ ਕਹਿੰਦਾ ਬਾਬਾ ਜੀ ਖਾ ਗਿਆ ਪਹਿਲੇ ਅ ਸੰ ਮਤਲਬ ਪਹਿਲੇ ਪੰਗਤ ਫੇਰ ਲੰਗ ਮਤਲਬ ਸੰ ੰਗਤ ਤੇ ਲੰਗਰ ਪਹਿਲੇ ਇਹਦਾ ਕਾਰਣ ਪਹਿਲੇ ਅੱਗੇ ਰੱਖਿਆ ਵੇ।
ਚਲੋ ਇਸੀ ਬਹਾਨੇ ਬੱਚੇ ਆ ਰਹੇ ਨੇ, ਮੱਥਾ ਟੇਕ ਰਹੇ ਨੇ, ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਨਾ।
ਹਾਂ ਬਹੁਤ ਕੁਝ ਹੁੰਦਾ ਹੈ ਕਦੀ ਫਰੂਟੀਆਂ ਵੀ ਆੰਦੀਆਂ ਨੇ, ਮਿੱਠਾ ਵੀ ਆੰਦਾ ਹੈ ਜਲੇਬੀਆਂ ਇੱਥੇ ਆੰਦੀ ਰਹਿੰਦੀਆਂ ਨੇ ਜਲੇਬੀਆਂ ਤੇ ਕੋਈ ਜਨਮ ਕਿਸੇ ਜਨਮ ਦਿਨ ਹੋ ਗਿਆ ਆ ਜਲੇਬੀਆਂ ਲੈ ਆਏ
ਹਮ
ਤੇ ਲੱਡੂ ਲੈ ਆਏ, ਕੋਈ ਗੁਲਾਬ ਜਾਮੁਨ ਲੈ ਆਇਆ ਕੋਈ
ਚੱਲੋ ਵਧਿਆ।
ਬੋਤ ਮਿੱਠੇ ਬੋਤ ਕਾਫੀ ਆ ਜਾਂਦਾ, ਮਿੱਠਾ ਤੇ ਮਿੱਠੇ ਚੋਲ ਬਣਾ ਲੋ। ਸੰਗਤ ਵੀ ਹਾਂ ਘਰੋਂ ਘਰੀਂ ਪੋਏ ਬਣਾ ਲੈਂਣੇ ਆ ਕਦੀ। ਚੋਲਾਂ ਦੀ ਖਿਚੜੀ ਬਣਾ ਲੋ, ਪ੍ਰਸ਼ਾਦ ਤੇ ਬੋਤ ਬਣ ਜਾਂਦਾ।
ਹਾਂ ਸਾਡੇ ਏਧਰ ਵੀ ਇਸਰ੍ਹਾਂ ਈ ਹਰ ਆਪਣੀ ਸ਼ਰਧਾ ਦੇ ਹਿਸਾਬ ਨਾਲ ਕੋਈ ਇਸਰ੍ਹਾਂ ਈ ਬਈ ਜਿਦਾਂ ਜੋ ਮਨ ਕਰਦਾ ਓ ਲੈ ਆਂਦੇ ਨੇ ਸਾਡੇ ਏਥੇ ਵੈਸੇ ਇਸਰ੍ਹਾਂ ਵਾਰੀ ਵਗੈਰਾ ਨੀ ਬੰਨੀ ਦੀ। ਪਰ ਐ ਕੀ ਹਾਂ ਜਿਸਦਾ ਜਿੱਦਾਂ ਜੋ ਮਨ ਕਰਦਾ ਓ ਲੈਂਦਾ ਵੇ।
ਹਾਂ ਬਾਰੀ ਤਾਂ ਬਣਾ ਦਿੰਨੇ ਕੀ ਗੇਫ ਨਾ ਹੋਵੇ ਪ੍ਰਸ਼ਾਦ। ਹ ਸੰਗਤ ਨੂੰ, ਬੱਚਿਆਂ ਨੂੰ, ਬੱਚਿਆਂ ਨੂੰ ਆਸ ਹੁੰਦੀ ਕੀ ਪ੍ਰਸ਼ਾਦ ਮਿਲਦ ਮਿਲਦਾ ਏ ਏਸ ਕਰਕੇ, ਹਾਂ ਤੇ ਬੱਚਿਆਂ ਨੂੰ ਤੇ ਫੇਰ ਜਰੂੂਰੀ ਏ ਨਾ। ਬੱਚਿਆਂ ਤੋਂ ਬਈ ਪੈਲੇ, ਹਾਂ ਕੜਾ ਸ਼ਾਦ ਵੀ, ਹਾਂ।
ਇਸ ਕਰਕੇ ਈ ਤੇ ਬੱਚੇ ਆ ਰਏ ਨੇ।
ਕੜਾ ਪ੍ਰਸ਼ਾਦ ਦੀ ਵੀ ਬਸੀਂ ਵਾਰੀ ਬੰਨ ਦਿੰਨੇ ਆਂ, ਸਭ ਨੂੰ ਤਾਂਘ ਹੁੰਦੀ ਲਿਆਣ ਦੀ। ਕੀ ਅਸੀਂ ਪ੍ਰਸ਼ਾਦ ਵਈ ਬਣਾ ਕੇ ਲੈ ਜਾਣਾ ਐ। ਆ ਹਾਂ ਇਸ ਕਰਕੇ ਸਾਨੂੰ ਬੋਲ ਦਿੰਦੇ ਆਂ, ਵਾਰੀ ਇੱਕ ਦਿਨ ਪੈਲੇ ਈ ਬੋਲ ਦਿੰਨੇ ਆਂ ਕੱਲ ਕੜਾ ਪ੍ਰਸ਼ਾਦ ਦੀ ਵਾਰੀ ਏ। ਓ ਤੁਸੀਂ ਲਿਆਣਾ ਐ। ਹਾਂ ਤੇ ਕਈ ਲੋਕ ਅਸੀਂ ਕਰਵਾ ਲੈਂਦੇ ਨੇ ਲੰਗਰ ਕਈ ਜਿਨਾਂ ਦੀ ਆਪਣੀ ਸ਼ਰਧਾ ਹੁੰਦੀ ਨਾ ਤੇ ਓ ਫਿਰ ਗੁਰਦਵਾਰੇ ਵੀ ਕਰ ਦਿੰਦੇ ਨੇ। ਬੋਤ ਸਭ ਬੋਤ ਮਾਤਰਾ ਵਿੱਚ ਬਣਾਂਦੇ ਜਾਂ ਫਿਰ ਪ੍ਰਸ਼ਾਦ ਓ ਫੇਰ ਖੂਬ ਸੰਗਤ ਬੜੀ ਖੁਸ਼ ਹੋ ਖਾਂਦੀ, ਕਦੀ ਚਾਅ ਵੀ ਬਣਾ ਲੈ ਚਾਅ ਈ ਬਣ ਜਾਂਦੀ ਏ।
ਹਾਂ ਸਾਡੇ ਵੀ ਇਸ ਤਰ੍ਹਾਂ ਈ ਹੁੰਦਾ ਐ, ਅਸੀਂ ਮੱਠੀ ਵਗੈਰਾ ਲੈ ਜਾਂਨੇ ਆਂ ਏਧਰੋਂ ਦੀ ਘਰੋਂ ਦੀ ਤੇ ਆਪਣਾ ਉੱਧਰ ਈ ਗੁਰਦਵਾਰੇ ਈ ਚਾਅ ਬਣ ਜਾਂਦੀ ਐ।
ਹਾਂ ਕਦੇ ਕਿਸੇ ਦਾ ਬਰਡੇ ਟੋਫੀਆਂ ਆ ਜਾਂਦੀਆਂ ਨੇ।
ਹਾਂ।
ਬੇਫਰਸ ਆ ਬੇਫਰਸ ਹੁੰਦੇ ਨੇ ਓ ਆ ਜਾਂਦੇ ਨੇ, ਚਿਪਸ ਆ ਚਿਪਸ ਵੀ ਆ ਜਾਂਦੀ ਏ।
ਓਈ ਨਾ ਆਪਣੇ ਆਪਣੇ ਹਿਸਾਬ ਨਾਲ ਜਿਨੂੰ ਜੋ
ਹਾਂ ਬਸ ਬੱਚਿਆਂ ਨੂੰ ਕੋਈ ਕਮੀ ਨੀ ਆਂਦੀ, ਬੱਚੇ ਹਰ ਦਿਨ ਖ਼ੁਸ਼। ਹਾਂ ਬੱਸ।
ਸਈ ਗੱਲ ਏ, ਚਲੋ ਵਧੀਆ।
ਸਭ ਆ ਜਾ, ਸੰਗਤ ਆ ਜਾ ਜੁੜਦੀ ਪਈ ਏ, ਬੱਚੇ ਨਾਲ ਜੁੜਦੇ ਪਏ ਨੇ। ਬੱਚੇ ਸ਼ਸ ਵੱਡੇ ਜਾਦਾ ਆਨੰਦ ਲੈਂਦੇ ਨੇ।
ਚਲੋ ਕੋਈ ਵੀ ਬਹਾਨਾ ਹੋਏ। ਐ ਹੈ ਗਾ ਕੀ ਗੁਰੂ ਘਰ ਜਾ ਰੇ ਆਂ, ਉੱਥੇ ਮੱਥਾ ਟੇਕ ਰੇ ਆਂ ਸਭ ਤੋਂ ਵੱਡੀ ਗੱਲ ਤਾਂ ਐਹੀ ਹੈ।
ਕੇ ਹਾਂ।
ਸਈ ਗੱਲ ਐ।
ਸਾਡੇ ਪਤਾ ਏਥੇ ਕਿੰਨੇ ਬੰਦੇ ਜਾਂਦੇ, ਸੌ ਜਪ ਬੰਦੇ ਜਾਂਦੇ ਨੇ ਬੱਚੇ ਮਿਲਾ ਕੇ ਸੌ ਸਵਾ ਸੌ।
ਅੱਛਾ ਜੀ ਏਨੀ ਸੰਗਤ ਕੱਠੀ ਹੋ ਜਾਂਦੀ ਐ।
ਡੇਲੀ ਦਾ, ਬੱਚੇ ਮਿਲਾ ਕੇ ਹਾਂ।
ਵਾਹ ਏ ਤੇ ਬੋਤ ਅੱਛੀ ਗੱਲ ਏ ਬੋਤ ਅ
ਨਈ ਸਾਰੇ ਈ ਆਂਦੇ ਨੇ, ਬੋਤ ਅੱਛਾ ਲੱਗਦਾ ਐ।
ਐ ਚਲੋ।
ਬੋਤ ਅੱਛਾ ਲੱਗਦਾ, ਸਾਡਾ ਮਿਲਣਾ ਵੀ ਹੋ ਜਾਂਦਾ ਨਾ।
ਮਿਲਣਾ ਵੀ ਹੋ ਜਾਂਦਾ ਐ, ਹਾਂਜੀ ਹਾਂਜੀ।
ਤੇ ਸੰਗਤ ਵੀ ਹੋ ਜਾਂਦੀ ਐ। ਵੱਡੇ ਵੀ ਹਾਂ ਸਭ ਇਕੋ ਦੋ ਹਾਂ ਤੁਹਾਡੇ ਨਾਲ ਵੀ ਚਲੋ ਵਧੀਆ ਨਾ
ਹਾਂਜੀ ਹਾਂਜੀ ਚਲੋ ਤੁਸੀਂ ਇੰਨਾ ਕੁਝ ਦੱਸਿਆ ਮੈਨੂੰ ਮੈਨੂੰ ਬਹੁਤ ਅੱਛਾ ਲੱਗਾ
ਚਲੋ ਠੀਕ ਆ ਵਧੀਆ ਵਧੀਆ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ